ਹੈਲੋ, ਸਸ ਰੀ ਕਾਲ ਵੀਰ ਜੀ।
ਹੈਲੋ ਭਾਜੀ ਸਸ ਰੀ ਕਾਲ ਜੀ।
ਸਸ ਰੀ ਕਾਲ ਜੀ ਹੋਰ ਕੀ ਹਾਲ-ਚਾਲ ਨੇ ਵੀਰ ਜੀ।
ਵਦੀਆ ਜੀ ਤੁਸੀਂ ਸਨਾਓ ਘਰ ਪਰਿਵਾਰ ਤੁਆਡੇ ਸਬ ਵਦੀਆ।
ਸਬ ਵਦੀਆ ਵੀਰੇ ਤੁਸੀਂ ਸਨਾਓ ਹੋਰ ਘਰ ਪਰਿਵਾਰ ਸਬ ਠੀਕ।
ਜੀ-ਜੀ ਸਬ ਵਦੀਆ। ਮੈਂ ਅੱਜ ਪੁੱਛਨਾ ਸੀ ਤੁਆਡੇ ਕੋਲੋਂ ਕੇ ਔਨਲਾਈਨ ਸ਼ੋਪ ਸ਼ੌਪਿੰਗ ਤੇ ਔਫਲਾਈਨ ਸ਼ੌਪਿੰਗ ਦਾ ਕੋਈ ਫੈਦਾ ਹੈ ਤੁਸੀਂ ਦੱਸ ਸਕਦੇ ਹੋ ਮੈਨੂੰ।
ਵੇਖੋ ਵੀਰੇ ਐਵੇਂ ਹੈਗਾ ਦੇਖੋ ਓਨਲਾਈਨ ਆਪਨੀ ਜਗਾ ਠੀਕ ਏ ਓਫਲਾਈਨ ਆਪ ਆਪਨੀ ਜਗਾ ਠੀਕ ਏ ਬਟ ਤੁਸੀਂ ਜੇ ਓਫਲਾਈਨ ਸ਼ੋਪਿੰਗ ਕਰੋਗੇ ਓਹੀ ਵਦੀਆ ਐ। ਕਿਓਂਕਿ ਔਫਲਾਈਨ ਸ਼ੋਪਿੰਗ ਦਾ ਇੱਕ ਐ ਫੈਦਾ ਐ ਕੀ ਐ ਤੁਆਨੂੰ, ਤੁਸੀਂ ਚੀਜ਼ ਨੂੰ ਟੈਸਟ ਕਰਕੇ ਨਾਲ ਦੇ ਨਾਲ ਲੈ ਸਕਦੇ ਓਂ ਨਾਲ ਦੇ ਨਾਲ ਐਕਸਚੇਂਜ ਕਰ ਸਕਦੇ ਓਂ ਬਟ ਓਨਲਾਈਨ ਚ ਐ ਹੈਗਾ ਕੀ ਪੈਲੇ ਓ ਹਫ਼ਤਾ ਲਾ ਕੇ ਤੁਆਡੇ ਕੋਲ ਆਏਗੀ ਫੇਰ ਓ ਤੁਸੀਂ ਚੈੱਕ ਕਰੋਗੇ ਫਿਰ ਤੁਸੀਂ ਅਗਰ ਤਆਨੂੰ ਓ ਚੀਜ਼ ਪਸੰਦ ਨਈਂ ਆਈ ਜਾਂ ਫਿਰ ਖਰਾਬ ਹੋਈ ਤੁਸੀਂ ਓਨੂੰ ਵਾਪਸੀ ਵਸਤੇ ਪਾਓਗੇ ਫਿਰ ਓ ਵਾਪਸੀ ਲੈਨ ਆਨਗੇ ਹਫ਼ਤੇ ਬਾਦ ਫਿਰ ਓ ਹਫ਼ਤੇ ਬਾਦ ਤੁਆਨੂੰ ਚੀਜ਼ ਰਿਪਲੇਸ ਹੋ ਕੇ ਮਿਲੇਗੀ ਮਤਲਬ ਬਹੁ ਜਾਦਾ ਟਾਈਮ ਕਨਜ਼ਿਊਮਿੰਗ ਪ੍ਰੋਸੈਸ ਹੁੰਦਾ ਏਨਾਂ ਦਾ। ਓਨਲਾਈਨ ਆਲਿਆਂ ਦਾ ਤਾਂ ਏਸ ਤੋਂ ਬੈਟਰ ਟਾਈਮ ਮੈਨੇਜਮੈਂਟ ਦੇ ਮਾਮਲੇ ਚ ਤੇ ਓਫ ਲਾਈਨ ਈ ਬੈਟਰ ਹੈਗਾ। ਬਟ ਓਰੀਜਨਲ ਦੇ ਮਾਮਲੇ ਚ ਅਗਰ ਤਆਨੂੰ ਓਰੀਜਨਲ ਚੀਜ਼ ਚਾਈਦੀ ਐ ਜਿਵੇਂ ਤੁਸੀਂ ਹੁਨ ਓਫਲਾਈਨ ਸਟੋਰ ਤੇ ਜਾਂਦੇ ਓ ਤਾਂ ਤਾਨੂੰ ਕੌਪੀਆਂ ਮਿਲ ਜਾਂਦੀਆਂ ਨੇ ਕਾਫੀਆਂ ਜਿਵੇਂ ਡੁਪਲੀਕੇਟ ਹੁੰਦੀਆਂ ਨੇ ਚੀਜ਼ਾਂ, ਬਟ ਓਨਲਾਈਨ ਸਾਈਟ ਤੇ ਜੇ ਤੁਸੀਂ ਲੈਂਦੇ ਓਂ ਜਿਵੇਂ ਕਿਸੇ ਨਾਈਕੀ ਦੇ ਤੁਸੀਂ ਸ਼ੂਜ਼ ਲੈਨੇ ਨੇ ਤਾਂ ਤੁਸੀਂ ਨਾਇਕੀ ਦੀ ਸਾਈਟ ਤੋਂ ਲੈਂਦੇ ਓ ਤਾਂ ਓਦੀ ਗਰੰ ਟੀ ਹੈਗੀ ਓਨੂੰ ਤਾਨੂੰ ਹੰਡਡ ਪਰਸੈਂਟ ਓਰੀਜਨਲ ਮਿਲਲੇਗੀ ਚੀਜ਼।
ਹਾਂਜੀ।
ਬਸ ਓਤੋਂ ਦੇਖੋ ਹੋਰ ਹੋ ਗੇਆ ਕੀ ਜਿਵੇਂ ਦੇਖੋ ਓਫਲਾਈਨ ਤੇ ਆ ਓਈ
ਭਾਜੀ ਥੋੜਾ ਤੇਜ਼ ਬੋਲਨਾ।
ਠੀਕ-ਠੀਕ-ਠੀਕ ਐ ਵੀਰੇ ਮਤਲਬ ਜਿਵੇਂ ਓਫਲਾਈਨ ਤੇ ਓਨਲਾਈਨ ਦਾ ਐਂ ਹੋ ਗੇਆ ਕੀ ਓਫਲਾਈਨ ਵਿੱਚ ਤਾਂ ਏ ਹੋ ਜਾਂਦਾ ਕੇ ਬਈ ਤਆਨੂੰ ਜੋ ਚੀਜ਼ ਤੁਆਨੂੰ ਚਾਈਦੀ ਤੁਸੀਂ ਓ ਨਾਲ ਦੇ ਨਾਲ ਲੈ ਸਕਦੇ ਓਂ ਤੁਸੀਂ ਜਾਂਦੇ ਓ ਸ਼ੋਪਿੰਗ ਕਰਨ ਤਾਂ ਜਿਵੇਂ ਤੁਸੀਂ ਤਆਨੂੰ ਕੋਈ ਨਵੀਂ ਚੀਜ਼ ਯਾਦ ਆਂਦੀ ਐ ਤੁਸੀਂ ਓ ਵੀ ਲੈ ਸਕਦੇ ਓਂ। ਠੀਕ ਐ ਤੇ ਜਿਵੇਂ ਓਨਲਾਈਨ ਹੁੰਦਾ ਤੁਸੀਂ ਓਨਲਾਈਨ ਏ ਚੀਜ਼ ਕੱਠੇ ਔਡਰ ਨਈਂ ਮੰਗਾ ਸਕਦੇ ਜਿਵੇਂ ਤੁਸੀਂ ਤਿੰਨ ਚਾਰ ਚੀਜ਼ਾਂ ਔਡਰ ਕੀਤੀਆਂ ਨੇ ਤੇ ਤਾਨੂੰ ਓ ਤਿੰਨ ਚਾਰ ਚੀਜ਼ਾਂ ਚ ਟੈਮ ਲੱਗੂਗਾ।
ਸਈ ਗੱਲ ਐ ਓਈਓ ਤਾਂ ਮੈਂ ਕੈ ਰਿਆਂ ਕੇ ਅੱਜ-ਕੱਲ ਔਨਲਾਈਨ ਤੁਸੀਂ ਟਰੱਸਟ ਨੀ ਕਰ ਸਕਦੇ।
ਹਾਂ ਟਰੱਸਟ
ਹਾਂ ਤੁਸੀਂ ਸਿਰਫ ਪ੍ਰੋਡਕਟ ਦੇਖ ਸਕਦੇ ਓ ਤੇ ਆਪਨਾ ਜੇੜਾ ਸਾਈਜ਼ ਚਾਈਦਾ ਜੋ ਵੀ ਮਤਲਬ ਪ੍ਰੋਡਕਟ ਤਆਨੂੰ ਵਦੀਆ ਲੱਗ ਰਿਆ ਓ ਤੁਸੀਂ ਮੰਗਾ ਸਕਦੇ ਓਂ ਸਿਰਫ, ਔਨਲਾਈਨ ਸ਼ੋਪਿੰਗ ਦਾ ਆ ਫੈਦੈ।
ਬਸ ਟਰੱਸਟ-ਟਰੱਸਟ ਨੀ ਕਰ ਸਕਦੇ ਓਦੇ ਉੱਤੇ ਅਸੀਂ।
ਹਾਂ ਟਰੱਸਟ ਦੀ ਗੱਲ ਐ ਕੀ ਵਦੀਆ ਆਏ ਪ੍ਰੋਡਕਟ ਜਾਂ ਖ਼ਰਾਬ ਆਏ ਓ ਤਾਂ ਫਿਰ ਹੁਨ ਕੰਪਨੀ ਆਲਿਆਂ ਦੇ ਤੌਰ ਤੇ ਹੈਗਾ। ਔਫਲਾਈਨ ਹੈਗਾ, ਤੁਸੀਂ ਆਪ ਆਪਣੀਆਂ ਅੱਖਾਂ ਸਾਹਮਨੇ
ਨਹੀਂ ਆ ਚੱਕ।
ਟੈਸਟ ਕਰੋਗੇ, ਯੂਜ ਕਰਕੇ ਵੇਖੋਗੇ ਅਗਰ ਕੱਪੜੇ ਹੈਗੇ ਨੇ ਤਾਂ ਪਾ ਕੇ ਵੇਖੋਗੇ, ਸਾਈਜ਼ ਚੈੱਕ ਕਰਕੇ ਦੇਖੋਗੇ।
ਹਾਂਜੀ, ਦੀਦੀ ਸਹੀ ਗੱਲ ਐ।
ਉਈਓ ਫਾਇਦਾ ਐ ਨਾ। ਬਸ ਫੇਰ ਔਫਲਾਈਨ ਤੇ ਔਨਲਾਈਨ ਤਾਂ ਐਇਓ ਚੱਕਰ ਆ, ਅੱਜ-ਕੱਲ੍ਹ।
ਹਾਂਜੀ, ਤੁਸੀਂ ਕੀ ਪ੍ਰੈਫਰ ਕਰਦੇ। ਔਨਲਾਈਨ ਕਿ, ਔਫਲਾਈਨ ਸ਼ੋਪਿੰਗ
ਜੀ, ਭਾਜੀ ਥੋੜਾ ਤੇਜ਼ ਬੋਲਣਾ, ਤਵਾਡੀ ਵਾਜ਼
ਮੈਂ ਕਹਿ ਰਿਆ, ਤੁਸੀਂ ਕੀ ਪ੍ਰੈਫਰ ਕਰਦੇ। ਔਨਲਾਈਨ, ਕਿ ਔਫਲਾਈਨ
ਮੈਂ ਔਨਲਾਈਨ, ਜ਼ਿਆਦਾਤਰ ਔਫਲਾਈਨ ਪ੍ਰੈਫਰ ਕਰਨਾ ਮੈਂ ਕਿਉਂਕਿ, ਅੱਖਾਂ ਸਾਹਮਣੇ ਚੀਜ਼ ਟੈਸਟ ਵੀ ਹੋਜੇਗੀ। ਬੰਦਾ, ਗਰੰਟੀ ਵੀ ਪੁੱਛ ਆਂਦਾ ਤੇ ਪੱਕੀ ਮਤਲਬ, ਸਾਹਮਣੇ ਫੇਸ-ਟੂ-ਫੇਸ ਗੱਲ ਹੋਜੇ ਨਾ। ਸਾਹਮਣੇ ਬੰਦੇ ਨਾਲ ਬੰਦੇ ਨੂੰ ਜ਼ਾਦਾ ਕੋਂਨਫੀਡੈਂਸ ਹੁੰਦਾ ਫਿਰ।
ਹਾਂਜੀ, ਸਹੀ ਗੱਲ ਐ ਵੀਰੇ।
ਔਫਲਾਈਨ ਐਸ ਥੋੜ੍ਹਾ, ਔਨਲਾਈਨ ਐਸ ਥੋੜ੍ਹਾ ਘੱਟ ਹੈਗਾ। ਐਈਓ ਚੀਜ਼
ਔਨਲਾਈਨ 'ਚ ਉਹੀ ਹੈਗਾ ਨਾ। ਦੇਖੋ, ਫੇਸ-ਟੂ-ਫੇਸ ਨਹੀਂ ਹੈਗਾ, ਬੰਦੇ ਦੇ ਨਾਲ ਤੇ ਅਸੀਂ ਕਿਸੇ ਚੀਜ਼ ਤੇ ਮਤਲਬ, ਜਿਵੇਂ ਉਹਨੇ ਕਹਿ ਤਾ ਜ਼ੁਬਾਨ ਹੁੰਦੀ ਇੱਕ ਬੰਦੇ ਦੀ ਔਫਲਾਈਨ ਵਿੱਚ ਅਸੀਂ ਉਹ ਲੈ ਸਕਦੇ ਆ। ਬਟ, ਔਨਲਾਈਨ ਵਿੱਚ ਤੇ ਉਹਨਾਂ ਦੇ ਐਪ ਤੇ ਹੁੰਦਾ, ਕਿ ਅਸੀਂ ਇਹ ਕਰ ਦੇਗੇ, ਉਹ ਕਰਨਗੇ। ਬਟ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਫਟਰ ਪਰਚੇਜ਼ ਸਰਵਿਸ ਨਹੀਂ ਦੇਤੇ।
ਸਹੀ ਗੱਲ ਏ। ਪਰਚੇਜ਼ ਤੋਂ ਬਾਅਦ ਕੀ ਪਤਾ, ਰਿਟਰਨ ਨਾ ਹੋਏ।
ਸਹੀ ਗੱਲ ਐ। ਕਈ ਵਾਰ ਹੁੰਦਾ, ਕਈ ਵਾਰ ਹੁੰਦਾ। ਜਿਵੇਂ ਮੇਰੇ ਯਾਰ ਦੋਸਤ ਨਾਲ ਹੋਇਆ ਸੀ। ਉਹਨੇ ਪ੍ਰੋਟੀਨ ਵਗੈਰਾ ਦਾ ਸਮਾਨ ਮਗਾਇਆ ਸੀਗਾ। ਮਤਲਬ ਪ੍ਰੋਟੀਨ ਵਗੈਰਾ ਦਾ ਸਮਾਨ ਮੰਗਾਆ ਸੀ। ਸੀ ਤੇ ਗਲਤ ਸਾਈਟ ਤੋਂ ਆਇਆ ਸੀ। ਗਲਤ ਸਾਈਟ ਤੋਂ ਕੀਤਾ ਸੀ ਉਹਨੇ ਔਡਰ ਤੇ ਫਿਰ ਉਹਦਾ ਜਿਹੜਾ ਔਡਰ ਸੀ ਉਹ ਮਹੀਨੇ ਬਾਅਦ, ਮਹੀਨੇ ਤੱਕ ਤਾਂ ਆਇਆ ਈ ਨੀ ਤੇ ਉਹ ਜਦ ਆਇਆ ਤੇ ਫੇ, ਫਿਰ ਉਹਦੇ ਔਡਰ ਇੱਚ ਮਤਲਬ ਜਿਹੜਾ ਸਮਾਨ ਉਹਨੇ ਮੰਗਾਆ ਸੀ, ਉਹ ਨਹੀਂ ਸੀ। ਜਦ ਉਹਨੇ ਫਿਰ ਵਾਪਸੀ ਆਸਤੇ ਪਾਇਆ ਦੋ ਹਫ਼ਤੇ ਬਾਅਦ ਉਹ ਵਾਪਸੀ ਦਾ ਸਮਾਨ ਲੈਣ ਆਇਆ ਤੇ ਫਿਰ ਉਸਦੇ ਬਾਅਦ ਉਹਨੇ, ਉਹਨੂੰ ਅੱਧੀ ਪੇਮ ਆਧੀ ਪੇਮੈਂਟ ਮਿਲੀ ਉਹਨੂੰ, ਆਧੀ ਨਹੀਂ ਮਿਲੀ। ਬਸ ਉਹੀ ਹੈਗਾ। ਦੇਖੋ ਆਧੇ ਪੈਹੇ ਖ਼ਰਾਬ ਹੋਗੇ ਨੇ ਓਧੇ। ਉਹ ਵੀ ਨੀ ਕੁੱਝ ਕਰ ਸਕਿਆ, ਉਸ ਤੋਂ ਬਾਅਦ।
ਹੁਣ ਮੈਂ ਵੀ ਔਨਲਾਈਨ ਜਿਵੇਂ ਮੰਗਾਇਆ ਸੀ, ਮੈਂ ਆਪਣਾ ਪ੍ਰੋਟੀਨ ਵਗੈਰਾ ਮੰਗਾਇਆ ਸੀ।
ਅੱਛਾ।
ਮੈਂ ਮੰਗਾਇਆ ਤੇ ਉਹਨਾਂ ਨੇ ਟਾਈਮ ਦਿੱਤਾ, ਹਫ਼ਤੇ ਦੱਸ ਦਿਨ ਤੱਕ ਆਜੇਗਾ। ਉਹਨਾਂ ਨੇ ਇੰਨਾ ਟਾਈਮ ਦਿੱਤਾ। ਤੇ ਪੇਮੈਂਟ ਵੀ ਉਹਨਾਂ ਨੇ ਪਹਿਲੇ ਲੈਲੀ ਸੀ। ਔਨਲਾਈਨ ਈ ਤੇ ਉਹ ਪ੍ਰੋਡਕਟ ਆਇਆ ਮੇਰਾ, ਮਹੀਨੇ ਬਾਅਦ। ਤੇ ਮਹੀਨੇ ਦੇ ਪਹਿਲੇ ਤੋਂ ਮੈਨੂੰ ਐਇਓ ਲੱਗ ਰਿਹਾ ਸੀ। ਪ੍ਰੋਡਕਟ ਨਹੀਂ ਆਏਗਾ, ਪੈਸੇ ਲੈਲੈ ਨੇ ਪੰਦਰ੍ਹਾਂ-ਸੌ ਦਾ ਉਹ ਪ੍ਰੋਡਕਟ ਸੀ। ਮੈਨੂੰ ਲੱਗਿਆ ਸੀ, ਪੰਦਰਾਂ ਸੌ ਤਾਂ ਹੁਣ ਮਿੱਟੀ ਹੋਗੇ।
ਅੱਛਾ ਫੇਰ।
ਬਸ ਫੇਰ, ਜਦੋਂ ਪ੍ਰੋਡਕਟ ਆਇਆ ਫਿਰ ਥੋੜਾ ਚੈਨ ਆਇਆ ਕਿ ਚੱਲ, ਆ ਤਾਂ ਗਿਆ।
ਦੇਖੋ ਇਹਹੀ ਗੱਲ ਹੈ ਨਾ ਬਸ ਔਫਲਾਈਨ ਅਸੀਂ ਲੈਣ ਜਾਂਦੇ ਹਾਂ ਅਤੇ ਅਸੀਂ ਤਾਂ ਹੀ ਪੈਸੇ ਦਿੰਦੇ ਜੇ ਚੀਜ਼ ਸਾਡੇ ਹੱਥ ਚ' ਆ ਜਾਂਦੀ ਏ।
ਬਟ ਔਨਲਾਈਨ ਚ' ਕਦੇ ਕਦੇ- ਕਦੇ ਸਾਨੂੰ ਐਂ ਲੱਗਦਾ ਕਿ ਸਕੈਮ ਹੋ ਗਿਆ ਸਾਡੇ ਨਾਲ ਅਸੀਂ ਗਲਤ ਸਾਈਟ 'ਤੇ ਪੈਸੇ ਕਰਤੇ ਪੇ ਅਤੇ ਹੁਣ ਉਹ ਕੁਛ ਕਰ ਵੀ ਨਹੀਂ ਸਕਦਾ ਬੰਦਾ ਦੀ ਵੈੱਬਸਾਈਟ ਉੱਤੇ ਪੇ ਹੋ ਜਾਣ। ਅੱਜ ਕੱਲ ਤੇ ਉਂਹੇ ਔਨਲਾਈਨ ਸਕੈਮ ਬਹੁਤ ਹੈਗੇ ਨੇ ਬੰਦਾ ਹੁਣ ਅੱਜ ਕੱਲ ਡਰਦਾ ਏ। ਓ ਟੀ ਪੀ ਵਗੈਰਾ ਦੇਣ ਤੋਂ ਮਤਲਬ ਜਿਵੇਂ ਰਾਈਡਰ ਵੀ ਆਉਂਦੇ ਨੇ ਉਹਨਾਂ ਪੁੱਛਦੇ ਨੇ ਓ ਟੀ ਪੀ ਦੱਸ ਦਿਓ ਜੀ। ਉਹ ਜਿਵੇਂ ਗਲਤ ਓ ਟੀ ਪੀ ਕਦੇ ਲੈ ਗਏ ਤਾਂ ਫਿਰ ਬਸ ਹਾਂ।
ਹਾਂਜੀ, ਸਹੀ ਗੱਲ ਏ।
ਅੱਜ ਕੱਲ੍ਹ ਕਿਸ -ਕਿਸੇ ਤੇ ਭਰੋਸਾ ਨਹੀਂ ਕਰਨ ਜੋਗੇ ਰਹਿ ਜਾਂਦਾ ਬੰਦਾ ਔਨਲਾਈਨ ਦੇ ਚੱਕਰ ਵਿੱਚ।
ਅੱਜ ਕੱਲ ਤਾਂ ਬੰਦੇ ਨੂੰ ਪ੍ਰੈਫਰ ਹੀ ਜ਼ਿਆਦਾ ਔਫਲਾਈਨ ਕਰਨਾ ਚਾਹੀਦਾ ਕਿ ਆਪਣੇ ਅੱਖੋ ਵੇਖ ਸਮਾਨ ਲੈ ਲੋ, ਪੈਸੇ ਵੀ ਨਗਦ ਦੇ ਦੋ।
ਬਟ ਉਹੀ ਹੈਗਾ ਹਿਨਾ ਦੇਖੋ ਅੱਜ ਕੱਲ੍ਹ ਦੇ, ਬਦਲਦੇ ਟਾਈਮ ਵਿੱਚ ਔਨਲਾਈਨ ਵੀ ਕਾਮਯਾਬ ਹੈਗਾ। ਕਿਉਂਕਿ ਅੱਜ ਜਿਵੇਂ ਹੋ ਗਿਆ ਦਸ ਮਿੰਟ ਚ' ਸਮਾਨ ਆ ਜਾਂਦਾ ਬਲਿੰਕਿਟ ਵਗੈਰਾ ਤੋਂ।
ਠੀਕ ਹੈ ਇਸ ਚੀਜ਼ ਦਾ ਫਾਇਦਾ ਵੀ ਹੇਗਾ ਦੇਖੋ ਬੰਦੇ ਅ ਮਾੜਾ ਟਾਈਮ ਹੈਗਾ ਬੰਦਾ ਉਹਦੇ ਕੋਲ ਕੋਈ ਸਾਧਨ ਨੀ ਹੈਗਾ ਉਹਦੇ ਕੋਲ ਟਾਈਮ ਨੀ ਹੈਗਾ।
ਇਹੀ ਗੱਲ ਹੈ ਹੁਣ ਕਿਹੜਾ ਬੰਦਾ ਘਰੋਂ ਨੀ ਬਾਹਰ ਨਿਕਲ ਸਕਦਾ। ਔਨਲਾਈਨ ਉਹ ਮੰਗਵਾ ਲੈਂਦਾ ਹੈ ਪੈਸੇ ਵੀ ਦੇ ਦਿੰਦਾ ਹੈ।
ਅੱਜ ਕੱਲ੍ਹ ਕੁੜੀਆਂ ਦੇ ਬਾਹਰ ਨਿਕਲਣ ਦਾ ਮਾਹੌਲ ਨਹੀਂ ਛੱਡਿਆ ਹੋਇਆ। ਤੇ ਫਿਰ ਉਹ ਉਹਨਾਂ ਦੀ ਮਦਦ ਹੈਗੀ ਹੈ ਦੇਖੋ ਔਨਲਾਈਨ ਵੇ ਵਿੱਚ ਤੇ। ਉਹਨ ਤੇ ਉਹਨ ਮਗਣਾ ਕੋ ਹੋਰ, ਤੁਸੀਂ ਦੱਸੋ?
ਤੁਸੀਂ ਨਹੀਂ ਮੰਗਾਉਂਦੇ ਅੱਜ ਕੱਲ ਆਨਲਾਈਨ ਕੁਸ਼?
ਦੇਖੋ ਔਨਲਾਈਨ ਦਾ ਮੈਂ ਵਗੈਰਾ ਔਡਰ ਵਗੈਰਾ ਸਮਾਨ ਤਾਂ ਕੋਈ ਨਹੀਂ ਆਉਣਾ ਚਾਹੁੰਦਾ ਜਿਵੇਂ ਖਾਣ- ਪੀਣ ਦਾ ਹੋ ਜਾਂਦਾ ਨੋਰਮਲ ਹੋਣਗਾ ਜਾਂ- ਜਾਂ, ਛੋਟਾ -ਮੋਟਾ। ਹੋ ਗਿਆ ਜੀ ਮੈਂ ਬਲਿੰਕੀਟ ਮਤਲਬ ਜਿਵੇਂ ਬਲਿੰਕ ਇਟ ਦੇ ਛੋਟੇ- ਮੋਟੇ ਔਡਰ ਹੋ ਗਏ। ਛੋਟੀ- ਮੋਟੀ ਘਰ ਦੀਆਂ ਚੀਜ਼ਾਂ ਹੋ ਗਈਆਂ ਗਰੋਸਰੀ ਵਗੈਰਾ ਦਾ ਸਮਾਨ ਹੋ ਗਿਆ ਔਨਲਾਈਨ ਕਰ ਔਡਰ ਕਰ ਲੈਂਦੇ ਹਾਂ, ਮਤਲਬ ਜਿਵੇਂ ਵੱਡੇ ਔਡਰ ਹੁੰਦੇ ਨੇ ਮੀਸ਼ੋ, ਐਮਾਜ਼ੋਨ ਤੋਂ ਉਹ ਨਹੀ ਮੈ ਕਰਦਾ ਉਹ ਟਰੱਸਟ ਆਪ ਅੱਗੇ ਮੈਂਨੂੰ
ਹਾਂ, ਸਹੀ ਗੱਲ ਹੈ। ਅੱਜ ਕੱਲ੍ਹ, ਜਿਹੜੀ, ਮਤਲਬ ਲੇਡੀਜ਼ ਵਗੈਰਾ ਨੇ ਉਹਨਾ ਔਨਲਾਈਨ ਰਾਸ਼ਨ ਵਗੈਰਾ ਮੰਗਵਾ ਲੈਂਦੀ ਹੈ। ਓਨਲਾਈਨ ਅੱਜ ਕੱਲ ਓਫਰ ਵਗੈਰਾ ਚੱਲਦਾ ਨਾ ਦਸ -ਵੀਹ ਰੁਪਏ। ਤੇ ਲੇਡੀਸ ਵਗੈਰਾ ਤਾਂ ਚਲੋ ਵੈਸ ਕਹਿੰਦੀਆਂ ਚੱਲ ਸ ਘਰੋ ਬਾਹਾਰ ਨਹੀ ਜਾਣਾ ਪੈ ਗਾ। ਇਹ ਘਰ ਹੀ ਮੰਗਵਾ ਲੋ ਦੋ। ਕੁ ਇੱਕ -ਡੇਢ- ਦੋ ਮਹੀਨੇ ਦਾ ਸਮਾਨ ਮੰਗਵਾ ਲੈ ਨੇੇ।
ਸਹੀ ਗਲ ਏ ਵੀਰੇ। ਮਤਲਬ ਐ ਈਏ ਕਹਿੰਦੇ, ਵੇਖੋ ਆਣ-ਜਾਣ ਦਾ ਵੀ ਖਰਚਾ ਬੱਚਦਾ ਜਿੱਧਰ ਸਮਾਨ ਲੈਣ ਜਾਣਾ ਏ, ਹੋਰ ਵੀ ਬਾਕੀ ਫੈਸਿਲਿਟੀਜ਼ ਹੈਗੀਆਂ ਨੇ ਉਹਨਾਂ ਦੀ, ਜਿਹੜੀ। ਛੋਟੇ-ਮ੍ਹੋਟੇ ਐ ਸਟੋਰ ਹੈਗੇ ਨੇ, ਜਿਵੇਂ ਬਿਲਿੰਕ ਕਿਟ ਹੋ ਗਿਆ, ਜ਼ੈਪਟੋਪ ਵਗੈਰਾ ਹੋਗਿਆ ਜਿਹੜੇ ਦਸ-ਪੰਦਰਾਂ ਮਿੰਟ'ਚ ਸਮਾਨ ਪ੍ਰੋਵਾਈਡ ਕਰਦੇ ਨੇ।
ਸਹੀ ਗੱਲ ਗਰਮੀ ਵੀ ਇੰਨੀ, ਬਾਹਰ ਨਿਕਲ ਕੇ ਰਾਜੀ ਨੀ ਆ, ਲੋਕੀ ਕਹਿੰਦੇ ਦਸ ਘੱਟ ਤੇ ਜ਼ਿਆਦਾ ਕੀ, ਘਰ ਈ ਮੰਗਾਲੋ ਸਮਾਨ।
ਸਹੀ ਗੱਲ ਐ ਵੀਰੇ, ਦੇਖੋ ਔਨਲਾਈਨ ਸ਼ੋਪਿੰਗ ਦਾ ਇਹ ਵੀ ਫਾਇਦਾ ਹੈ ਕਿ ਦੇਖੋ ਜਿਹੜੇ ਹਾਂਜੀ ਵੀਰੇ, ਜਿਵੇਂ ਦੇਖੋ ਐ ਜਿਹੜੇ ਬੇਰੁਜ਼ਗਾਰ ਲੋਕ ਹੈਗੇ ਨੇ ਜਿਹਨਾਂ ਕੋਲ ਕਾਮ-ਧੰਦਾ ਨੀ ਹੈ ਜਿਹੜੇ ਡਿਲੀਵਰੀ ਦਾ ਕੰਮ ਕਰਦੇ ਨੇ, ਉਹਨਾਂ ਨੂੰ ਵੀ ਜੋਬ ਮਿਲਦੀ ਏ, ਜੇ ਲੋਕ ਕੀ ਔਡਰ ਕਰਨਗੇ ਤਾਂ ਉਹਨਾਂ ਨੂੰ ਕੰਮ ਮਿਲੇਗਾ, ਬਸ ਇੱਕੋ ਹੈਗੇ ਨਾ ਸਾਰਿਆਂ ਦਾ ਕੰਮ ਬਣ ਜਾਂਦੈ। ਔਨਲਾਈਨ ਜਿੜੇ ਆ ਸ਼ੋਪਾਂ ਹੈਗੀਆਂ ਨੇ ਉਹਨਾਂ ਦਾ ਵੀ ਬਣ ਰਿਹਾ ਬਿਜ਼ਨਸ, ਤੇ ਜਿਹੜੇ ਡਿਲੀਵਰੀ ਬੌਯ ਹੈਗੇ ਨੇ ਉਹਨਾਂ ਦੀ ਵੀ ਦਿਹਾੜੀ ਬਣ ਜਾਂਦੀ ਏ, ਦੇਖੋ। ਸਾਰੇ ਸੁੱਖ-ਸ਼ਾਂਤੀ ਨਾਲ ਰੋਟੀ ਖਾਏ, ਸ਼ਾਮੀ ਘਰ ਜਾਕੇ ਆਈ ਭਗਵਾਨ ਤਾਂ ਦੁਆ ਹੈਗੀ ਏ। ਹੋਰ ਸਾਰਿਆਂ ਦੀ ਚਾਹੁੰਦੇ ਆ ਕੰਮ ਕਰ ਵਧੀਆ, ਅਸੀ ਵੀ ਚਾਹੁੰਦੇ ਆ ਸਾਰੇ।
ਵਗੈਰਾ ਲੈਕੇ, ਜਿਹੜੇ ਡਿਲੀਵਰੀ ਵਗੈਰਾ ਕਰਦੇ ਨੇ ਉਹਨਾਂ ਦੀ ਦਿਹਾੜੀ ਬਣ ਜਾਂਦੀ ਹੈ ਔਨਲਾਈਨ ਵਿੱਚੋਂ। ਔਫਲਾਈਨ ਅਸੀ ਖੁਦ ਹੀ ਫੇਰ, ਖੱਜਲ-ਖੁਆਰੀ ਹੁੰਦੇ ਆ।
ਤੁਸੀਂ ਕੁਝ ਔਡਰ ਵਗੈਰਾ ਕਰਿਆ ਹੋਇਆ, ਦੋ-ਤਿੰਨ ਦਿਨਾਂ ਦੇ ਲਾਸਟ ਵਿੱਚ?
ਔਨਲਾਈਨ ਤੇ ਔਫਲਾਈਨ ਵਿੱਚ?
ਨਹੀਂ, ਤੁਸੀਂ ਕੋਈ ਚੀਜ਼ ਔਡਰ ਕੀਤੀ ਐ? ਪ੍ਰੈਜੈਂਟ 'ਹੀ ਕੀਤੀ। ਔਡਰ
ਜੇ ਥੋੜਾ ਤੇਜ ਬੋਲੋ ਭਾਜੀ।
ਮੈਂ ਕਿਹਾ ਤੁਸੀਂ ਹੁਣ, ਇਸ ਟਾਈਮ ਕੋਈ ਔਡਰ ਕੀਤਾ ਹੋਇਆ? ਜਿਵੇਂ ਕੋਈ ਇਨ ਪ੍ਰੋਗਰੈਸ ਯਾ ਫਿਰ? ਔਡਰ ਹੋਏ ਤਾਡਾ।
ਨਹੀਂ, ਆਪਾਂ ਤਾਂ ਨਹੀਂ ਕੀਤਾ ਬਸ ਉਹ ਜਦੋਂ ਪ੍ਰੋਡਕਟ ਮੰਗਾਇਆ ਸੀ, ਉਦੋਂ ਲੇਟ ਆਇਆ। ਬਸ ਤਾਂਈ ਓ, ਥੋੜਾ ਅੰਦਰ ਹੋਗਿਆ ਸੀ, ਕੌਨਫੀਡੈਂਸ ਲੈਵਲ ਘੱਟ ਹੋਗਿਆ ਸੀ ਬਾਈ, ਕੀ ਪਤਾ ਫਰੌਡ ਈ ਨਾ ਹੋਜੇ। ਪੈਸੇ ਵੀ ਜ਼ਿਆਦਾ ਲੱਗਦੇ ਨੇ, ਤੇ ਪ੍ਰੋਡਕਟ ਏ ਫਿਰ ਤਾਂ ਬੰਦੇ ਨੂੰ, ਕੋਂਨਫੀਡੈਂਸ ਲੈਵਲ ਘੱਟਦਾ ਈਏ ਨਾ।
ਬਿਲਕੁਲ ਸਹੀ ਗੱਲ ਐ ਵੀਰੇ, ਤੁਹਾਡੀ।
ਹਾਂ, ਤੁਸੀ ਨੀ ਮੰਗਾਇਆ ਕੁਛ?
ਬਸ ਦੇਖੋ ਜੀ ਅਸੀਂ ਤੇ ਖਾਨਦਾਨ ਮਿਲਾਂਦੇ ਹਾਂ, ਮਤਲਬ ਜਿਵੇਂ ਸਾਡੇ ਸ ਵਗੈਰਾ, ਘਰ ਹੁੰ ਵਗੈਰਾ ਘਰ ਨ ਹੁੰ ਤੇ ਅਸੀਂ ਫਿਰ ਕੁਝ ਬਾਹਰ ਤੋ ਹੀ ਮੰਗਾ ਲੈਂਨੇ ਆ ਖਾਣ ਦਾ, ਜਿਵੇਂ ਹੋਗੀ ਸਬਜ਼ੀ-ਰੋਟੀ ਹੋ ਗਈ। ਫਾਸਟ-ਫੂਡ ਹੋਗਿਆ, ਜਿਹੜੀ ਮ ਖਾਣ ਦੀ ਚੀਜ਼ਾਂ ਹੈਗੀਆਂ ਨੇ ਅਸੀਂ ਇੱਧਰੋਂ ਬਾਹਰੋਂ ਹੀ ਮੰਗਾ ਲੈਂਨੇ ਆ। ਤਾਂ ਕਿ ਮਤਲਬ, ਪੇਟ ਵੀ ਭਰ ਜਾਂਦਾ ਇਹਨਾਂ ਦੇ ਨਾਲ ਤੇ ਜਿਹੜੀਆਂ ਐ ਕੁਆਲਿਟੀ ਹੁੰਦੀ ਏ, ਜਿ ਮ ਜਿਹੜੇ ਰੈਸਟੋਰੈਂਟ ਤੋਂ ਜੀ ਮਗਾਣਾ ਚਾਹੁੰਦੇ ੳ, ਉਹਦੇ ਤੋਂ ਆ ਜਾਂਦਾ ਏ, ਕੁਆਲਿਟੀ ਮਿਲਦੀ ਏ।
ਹਾਂਜੀ ਸਹੀ ਗੱਲ ਏ, ਚਲੋ
ਵਧੀਆ ਲਗ, ਠੀਕ ਹੈ ਵੀਰੇ ਵਧੀਆ ਲੱਗਿਆ ਤੁਹਾਡੇ ਨਾਲ।
ਹਾਂਜੀ ਠੀਕ ਏ, ਸਤਿ ਸ੍ਰੀ ਅਕਾਲ ਜੀ।